ਨਮਸਤੇ ਜੀ
ਹਾਂਜੀ ਸਤਿ ਸ਼੍ਰੀ ਅਕਾਲ ਹੋਰ ਦੱਸੋ ਕਿੱਦਾਂ
ਵਧੀਆ ਜੀ ਤੁਸੀਂ ਦੱਸੋ
ਵਧੀਆ ਵਧੀਆ ਹੋਰ ਕੀ ਚੱਲ ਰਿਹਾ
ਬਸ ਵੇਹਲੇ ਤੁਸੀਂ ਦੱਸੋ ਗਰਮੀ ਕਿੱਦਾਂ ਤੁਹਾਡੇ
ਗਰਮੀ ਬੜੀ ਹੈ ਇੱਥੇ ਹੁਣ ਥੋੜ੍ਹਾ ਮੌਸਮ ਠੰਡਾ ਹੋਇਆ ਆ ਪਰ ਥੋੜ੍ਹੀ ਬਹੁਤੀ ਬਸ਼ ਹੈ ਹਜੇ ਵੀ ਮੀਂਹ ਆ ਜਾਗੇ ਤਾਂ ਮੌਸਮ ਅੱਛਾ ਹੋ ਜਾਏਗਾ ਹੋਰ ਕੁੱਛ ਕਹਿ ਨੀ
ਸਹੀ ਗੱਲ ਹੈ ਇੱਧਰ ਵੀ ਨਾ ਸਵੇਰੀ ਆਇਆ ਹੀ ਇਨਾ ਜ਼ਿਆਦਾ ਮੀਂਹ ਕੀ ਨਾ ਜਿੱਦਾਂ ਬਸ ਨਾ ਠੰਡਾ ਹੋਜੂਗਾ ਮੌਸਮ ਤੇ ਜਿੰਨਾ ਸਵੇਰੀ ਮੀਂਹ ਆਇਆ ਸੀ ਨਾ ਹੁਣ ਓਨੀ ਦੁੱਗਣੀ ਗਰਮੀ ਹੋਈ ਪਈ ਹੈ ਐਡੀ ਧੁੱਪ ਨਿਕਲੀ ਪਈ ਐ
ਨਹੀਂ ਸਵੇਰੇ ਧੁੱਪ ਸੀ ਹੁਣ ਮੌਸਮ ਬਹੁਤ ਅੱਛਾ ਹੋ ਨਹੀਂ ਇਧਰ ਸਵੇਰੇ ਧੁੱਪ ਬਟ ਧੁੱਪ ਸੀ ਹੁਣ ਮੌਸਮ ਬਹੁਤ ਅੱਛਾ ਹੋ ਰਹਾ ਬਟ ਧੁੱਪ ਵੀ ਹਲਕੀ ਹਲਕਾ ਜਿਵੇਂ ਕਹਿੰਦੇ ਨਾ ਲਿਸ਼ਕਰ ਜਾ ਹੈ ਬਟ ਧੁੱਪ ਨਹੀਂ ਹੈ ਬੱਦਲ ਹੋ ਰਿਹਾ ਪਰ ਮੀਂਹ ਆਜੇ ਅੱਛੀ ਗੱਲ ਹੈ
ਬਰਫ਼ ਬੁਰਫ਼ ਨਹੀਂ ਹੈਗੀ
ਬਾਹਰ ਪੈਂਦੀ ਨਾ ਸ਼੍ਰੀਨਗਰ
ਠੀਕ ਹੈ ਠੀਕ ਹੈ
ਹਾਂਜੀ ਹਾਂਜੀ ਬਸ ਤੁਸੀਂ ਐ ਤੁਹਾਨੂੰ ਕਿਹੜਾ ਤਿਉਹਾਰ ਫੈਸਟੀਵਲ ਵਗੈਰਾ ਪਸੰਦ ਹੈਗਾ।
ਮੈਨੂੰ ਮੈਨੂੰ ਤਾਂ ਹੋਲੀ ਵੀ ਪਸੰਦ ਹੈ ਦੀਵਾਲੀ ਵੀ
ਮੈਨੂੰ ਵੀ ਹੁਣ ਦੀਵਾਲੀ ਪ ਇਹ,
ਤੁਸੀਂ ਹੋਰਦੇ ਕਿੱਦਾਂ ਮਨਾਨੇ ਔ,
ਤੇ ਹੋਲਾ ਮਹੱਲਾ ਮਨਾਦੇ ਹਾਂ ਗੁਰਦੁਆਰੇ ਬਟ ਅਸੀਂ ਜਿਹੜੇ ਘਰ-ਘਰ ਦੇ ਹੈਗੇ ਆ ਨਾ ਜਿਵੇਂ ਅਸੀਂ ਹੋ ਗਏ ਸਾਡੀ ਭੂਆ ਵਗੈਰਾ ਚਾਚੇ ਵਗੈਰਾ ਤੇ ਇੱਕ ਦਿਨ ਪਹਿਲੇ ਹੋਲੀ ਖੇਡਣੇ ਹਾਂ ਹੋਲੀ ਤੋਂ
ਕਿੰਨੇ ਦਿਨ ਪਹਿਲੇ
ਇੱਕ ਦਿਨ ਪਹਿਲ਼ੇ ਕਿ ਅੇ ਦੂਜੇ ਨੂੰ ਗੁਰਦੁਆਰੇ ਜਾਣਾ। ਬਨਦਾ ਨਾ ਹੋਲੀ ਵੇਲੇ
ਹਾਂਜੀ
ਅਤੇ ਅਸੀਂ ਇੱਕ ਉਸ ਦਿਨ ਖੇਡਦੇ ਹਾਂ ਬਸ ਸਿਰਫ ਗੁਲਾਲ ਨਾਲ
ਠੀਕ ਹੈ ਠੀਕ ਆ
ਹਾਂਜੀ ਸਿਰਫ ਗੁਲਾਲ ਲੈਂਦੇ ਹਾਂ ਤੇ ਉਹ ਅਸੀਂ ਸਾਨੂੰ ਪਤਾ ਨੀ ਹੁੰਦਾ ਕਿ ਅਸੀਂ ਹੋਲੀ ਖੇਡਣੀ ਭੂਆ ਆਉਂਦੀ ਹੈ ਰੰਗ ਲੈ ਕੇ
ਠੀਕ ਹੈ ਸਾਡੇ ਇੱਥੇ ਹੁੰਦਾ ਹੈ ਕਿ ਨਾ ਮਤਲਬ ਜਿਹੜੇ ਮੇਰੇ ਭਰਾ ਦੇ ਫਰੈਂਡਸ ਹੁੰਦੇ ਨੇ ਵੱਡੇ-ਵੱਡੇ ਆਉਂਦੇ ਨੇ ਨਾ ਮੁੰਡੇ ਉਹ ਚੀਕੜ ਲੈ ਕੇ ਆਉਂਦੇ ਨੇ ਮਿੱਟੀ ਗਾਰਾ ਨੀ ਹੁੰਦਾ ਹੈਗਾ ਜਿਹੜਾ ਹਾਏ ਉਹ ਲੈ ਕੇ ਆਉਦੇ ਨੇ ਠੀਕ ਹੈ ਤੇ ਐਨਾ ਗੁਲਾਲ ਲੈ ਕੇ ਆਉਦੇ ਨੇ ਰੰਗ ਬਿਰੰਗਾ ਪੱਕਾ ਰੰਗ ਲੈ ਆਦੇ ਨੇ ਉਹ ਮਸਾ ਨਿਕਲਦਾ ਉਹ ਜਦੋਂ ਇੱਕ ਵਾਰ ਲੱਗ ਜਾਂਦਾ ਨਾ ਮੋਸਾ ਨਿਕਲਦਾ ਫਿਰ ਏਦਾਂ ਹੁੰਦਾ ਕਿ ਯਾਰ ਲਵਾ ਲੈਂਦੇ ਆ ਚਲੋ ਸਾਲ ਬਾਅਦ ਤਿਉਹਾਰ ਆਇਆ।
ਪਰ ਫਿਰ ਨਾ ਦਾਂ ਬੁਰਾ ਹਾਲ ਹੋ ਜਾਂਦਾ ਨਾ ਫੇਸ ਸਾਰਾ ਖ਼ਰਾਬ ਹੋ ਜਾਂਦਾ। ਬਿਲਕੁਲ ਬਿਲਕੁਲ ਇਹ ਤਾਂ ਹੈ ਹੀ ਆ ਹਾਂ ਉਹ ਤੇ ਹੈ ਵੀ ਅਸੀ ਇੱਕ ਦਿਨ ਪਹਿਲੇ ਘਰ ਕਰਦੇ ਨਾ ਸਾਡੀ ਭੂਆ ਆਦਾ ਪਸੰਦ ਹੈ ਹੋਲੀ ਤੇ ਭੂਆ ਹੀ ਸਾਨੂੰ ਇਕੱਠਾ ਕਰਕੇ ਲਿਆਂਦੀ ਚਾਚੀ ਤਾਈ ਸਾਡੇ ਘਰ, ਕਿਉਂਕਿ ਮੇਰੇ ਆਪਾਂ ਸਭ ਤੋਂ ਵੱਡੇ ਆ ਨਾ ਤੇ ਸਭ ਤੋਂ ਲਾਸਟ ਸਾਡੇ ਘਰ ਆਂਦੇ ਸਾਰੇ ਇਕੱਠੇ ਹੋ ਕੇ ਆਂਦੇ ਚਾਚੀਆਂ ਭੂਆ ਵਗੈਰਾ ਕਲਰ ਲੈ ਕੇ ਮੂੰਹ ਲਾਲ ਪੀਲੇ ਕੀਤੇ ਰੋਡ ਤੋਂ ਸਾਡੇ ਘਰ ਆ ਰਹੀਆਂ ਹੁੰਦੀਆਂ ਨੇ।
ਆਹ ਵਧੀਆ ਲੱਗਦਾ ਨਾ ਜਿੱਦੋਂ ਇਹ ਤਿਉਹਾਰ ਮਨਾਦੇ ਹਾਂ ਆਪਾਂ ਜਾ ਕੁਛ ਵੀ ਕਰਦੇ ਹਾ ਫਿਰ ਵਧੀਆ ਲੱਗਦਾ ਪੂਰਾ
ਹਾਂਜੀ ਹਾਂਜੀ ਉਹ ਤੇ ਹੈ ਹੀ ਆ ਮੈਨੂੰ ਆਪਣੇ ਸਕੂਲ ਟਾਈਮ ਦੀ ਹੋਲੀ ਪਸੰਦ ਆ ਮੈਂ ਆਪਣੇ ਸਕੂਲ ਟਾਈਮ ਇਕੋ ਵਾਰੀ ਹੋਲੀ ਖੇਡੀ ਸੀ ਬਸ ਉਹ ਇੰਟਰ ਕਲਾਸ ਚ
ਉਹੀ ਤਾਂ ਗੱਲ ਸਕੂਲਾਂ ਚ ਅਸੀਂ ਪਤਾ ਕਿੱਦਾਂ ਖੇਡਦੇ ਹੁੰਦੇ ਸੀ। ਤੇ ਨਾ ਮੈਡਮਾਂ ਨੇ ਸਾਰਿਆਂ ਨੇ ਨਾ ਪਹਿਲਾਂ ਹੀ ਵਾਰਨ ਕਰ ਦੇਨਾ ਕਿ ਅਗਰ ਕੋਈ ਵੀ ਰੰਗ ਲੈ ਕੇ ਆਇਆ ਨਾ ਅਸੀਂ ਉਹਨੂੰ ਰੈਸਟੀਗੇਟ ਕਰਦਾਂਗੇ ਦਸ ਪੰਦਰਾਂ ਦਿਨ ਲਈ ਤੇ ਅਸੀਂ ਪਲੈਨ ਬਣਾਦੇ ਹੁੰਦੇ ਸੀ ਮੁੰਡਿਆਂ ਨਾਲ ਬੈਗ ਦੇ ਵਿੱਚ ਰੰਗ ਲੈ ਕੇ ਆਣਾ ਤੇ ਸਾਰਿਆਂ ਨੂੰ ਲਾ ਦੇਣਾ ਤੇ ਜਦੋਂ ਹੁੰਦੀ ਨਾ ਸਾਰੇ ਲਵੇੇੜ ਕੇ ਭੇਜਦੇ ਨੇ ਜਿੰਨੇ ਵੀ ਬੱਚੇ ਆਉਂਦੇ ਸੀ ਬੜਾ ਮਜਾ ਕਰਦੇ ਸੀ।
ਸਾਡਾ ਵੀ ਅਸੀਂ ਇੱਕ ਦਿਨ ਪਹਿਲਾਂ ਖੇਡਦੇ ਸੀ ਮਤਲਬ ਮੈਂ ਪਹਿਲੀ ਵਾਰੀ ਖੇਡੀ ਸੀ ਆਪਣੀ ਸਕੂਲ ਛੋਟੀ ਇੰਟਰ ਕਲਾਸ ਦੂਜੀ ਵਾਰੀ ਮੈਂ ਆਪਣੀ ਭੂਆ ਨਾਲ ਖੇਡੀ ਹਾ ਅਸੀਂ ਹੁਣ ਦੋ ਤਿੰਨ ਸਾਲ ਤੋਂ ਖੇਡਣ ਲੱਗੇ ਆ ਹੋਲੀ ਅਸੀਂ ਪਹਿਲੇ ਕਦੀ ਹੋਲੀ ਨੀ ਖੇਡੀ,
ਠੀਕ ਹੈ ਠੀਕ ਪਹਿਲਾਂ ਕਿਉ ਨੀ ਖੇਲਦੇ ਹੁੰਦੇ ਸੀ।
ਸਾਡੇ ਹੋਲੀ ਹੋਲਾ ਮਹੱਲਾ ਖੇਡਦੇ ਨਾ ਅਸੀ। ਤੇ ਮੇਰੇ ਡੈਡੀ ਨੂੰ ਪਸੰਦ ਨਹੀਂ ਹੈ ਮੂੰਹ ਲਾਲ ਪੀਲੇ ਕਰਨਾ ਏਦਾ ਕਰਨਾ ਤੇ
ਤੁਹੀਂ ਉਹ ਵੀ ਖੇਲਦੇਓ ਲੱਠ ਮਾਰ ਹੋਲੀ ਖੇਡਦੇ ਆ ਜਿਹੜੀ।
ਨਹੀਂ ਨਹੀਂ ਸਾਡੀ ਬਸ ਇਹੀ ਸਿੰਪਲ ਹੋਲੀ ਹੁੰਦੀ ਹੈ ਵੀ ਅੱਧੇ ਪੌਣੇ ਘੰਟੇ ਦੀ ਵਜੇ ਤੱਕ ਪੁੂਆ ਆ ਰਹੀ ਹੈ ਪੂਆ ਨੇ ਰੰਗ ਲਗਾਇਆ ਨਾਸ਼ਤਾ ਨੂਸ਼ਤਾ ਕੀਤਾ ਪਾਣੀ ਪੂਣੀ ਪਾਇਆ ਚਲੋ ਬਸ ਹੋਲੀ ਖਤਮ
ਠੀਕ ਹੈ ਨੀ ਸਾਡੇ ਤਾਂ ਇਥੇ ਸਵੇਰ ਹੀ ਸ਼ੁਰੂ ਹੋ ਜਾਂ ਤੇ ਚੱਲੀ ਜਾਂਦੀ ਹੈ ਸ਼ਾਮ ਤੱਕ ਜਦੋਂ ਤੱਕ ਭਰਾ ਉਹਨੇ ਘਰ ਨੀ ਆਂਦੇ ਹੈਗੇ ਬਾਹਰ ਬੈਠ ਫਿਰੀ ਜਾਂਦੇ ਨੇ ਬਹੁਤ ਇੱਥੇ ਤਾਂ ਬਹੁਤ ਤੁਹਾਡੇ ਚ ਇੱਧਰਲੀ ਦੀ ਸਾਈਡ ਨਾ ਜਿਹੜੇ ਸਾਡੇ ਏਰੀਆ ਇੱਥੇ ਬਹੁਤ ਜ਼ਿਆਦਾ ਮਨਾਂਦੇ ਨੇ ਇੱਧਰ ਤਾਂ ਹੋਲੀ।
ਨਾ ਸਾਡੇ ਉੱਧਰ ਤਹੁਡੇ ਭਰਾ ਦੇ ਫਰੈਂਡ ਆਂਦੇ ਆ ਉਹ ਨਾ ਗੁਰਦੁਆਰੇ ਹੋ ਤੇ ਸ਼ਾਮੀ ਪੰਜ ਵਜੇ ਆਂਦੇ ਐ ਬੂਆ ਵਜਾਂਦੇ ਅਸੀ ਤਾਂ ਮੇਰੇ ਭਰਾ ਨੂੰ ਬੁਲਾਉਂਦੇ ਬਾਹਰ ਉਹ ਸਾਡੇ ਅੰਦਰ ਨੀ ਆਂਦੇ ਆ ਬਸ ਉਹ ਚਾਰ ਮੁੰਡੇ ਉਹ ਹੁੰਦੇ ਆ ਇੱਕ ਮੇਰਾ ਭਰਾ ਹੁੰਦਾ ਉਹ ਸੜਕ ਤੇ ਲੇਟ ਜਾਂਦੇ ਆ ਗੜੀ ਨਾਲੀ ਚੋ ਗਾਲ ਕੱਢ ਕਦੀ ਮਿੱਟੀ ਚ ਓਨੂੰ ਬੜਾ ਗੰਦੇ ਕੰਮ ਕਰ ਪਰ ਆਪ
ਹਾਂਜੀ ਹਾਂਜੀ ਹਾਂ ਉਹੀ ਗੱਲ ਹੈ ਨਾ ਜਿਹੜੇ ਪਰ ਮੁੰਡੇ ਹੋਲੀ ਖੇਡਦੇ ਨਾ ਉਹ ਕੁੜੀਆਂ ਨੂੰ ਥੋੜੀ ਹੁੰਦੀ ਹੈ ਕਿ ਨਾ ਇਹ ਤਾਂ ਗੰਦ ਇਹ ਤਾਂ ਗੰਦਾ ਪਰ ਮੁੰਡੇ ਖੇਲਦੇ ਆ ਉਹ ਚਿੱਕੜ ਨਾਲ ਵੀ ਖੇਲਦੇ ਆ ਉਹ ਪਤਾ ਨੀ ਕੀ ਕੀ ਕਰਦੇ ਐ।
ਜੋ ਹੱਥੇ ਆਉਂਦੇ ਕੁਝ ਓਤੇ ਪਾ ਦਿੰਦੇ ਹੈ। ਫੇਰ ਇੱਕ ਦਿਨ ਇਸ਼ਾਰਾ ਕਰਦਾ ਹੁਣ ਇਹਨੂੰ ਥੋੜਾ ਵੀ ਇਹ
ਜ ਸਾਡੇ ਪਤਾ ਕੀ ਹੋਇਆ ਸੀ ਨਾ ਉਹਦਾ ਜਿੱਦਾਂ ਚੁੱਲ੍ਹਾ ਬਾਲਦੇ ਹਾਂ ਤੇ ਜਿਹੜੀ ਸਵਾਹ ਹੁੰਦੀ ਆ ਨਾ ਉਹੋ ਪਾਣੀ ਦੇ ਵਿੱਚ ਉਹ ਮਿਲਾ ਦਿੰਦੇ ਐ ਜਿਹੜਾ ਪਾਂਡ ਹੁੰਦਾ ਉਹ ਪਾ ਕੇ ਗੰਦੀ ਐਲ ਦਲ ਤੋਂ ਪੱਤਿਆਂ ਮਿੱਟੀ ਲਿਆਣ ਕੇ ਉਹ ਪਾ ਕੇ ਐਏਡਾ ਗੰਦਾ ਪਾਣੀ ਕਰਕੇ। ਪਾਉਂਦੇ ਆ ਨਾ ਉੱਪਰ ਹਾਂ ਇੱਕ ਤਾਂ ਦੇਖੀ ਉੱਤੋਂ ਦਾ ਬੰਦੇ ਨੂੰ ਹੁੰਦਾ ਬਸ ਸਾਫ਼ ਪਾਣੀ ਮਿਲਜੇ ਬਸ ਹੋਰ ਕੁਛ ਮਿਲੇ ਨਾ ਮਿਲੇ ਉੱਤੋਂ ਓਹ ਦੇਖੀ ਗੰਦਾ ਪਾਣੀ ਪਾ ਦਿੰਦੇ ਆਪਣੇ ਆਪ ਤੋਂ ਖੀਜ ਆਣ ਲੱਗ ਜਾਂਦੇ ਕੀ ਇਹ ਕਰਿਆ ਕੀ ਹੋਇਆ ਆਪਾਂ ਨੇ।
ਹਾਂਜੀ ਉਹ ਤੇ ਹੈ ਹੀ ਹੈ ਬੜੇ ਗੰਦੀ ਹੋਲੀ ਖੇਡਦੇ ਆ ਮੁੰਡੇ। ਤੇ ਇਸ ਕਰਕ ਮੁੰਡੇ ਬੜੀ ਗੰਦੀ ਹੋਲੀ ਖੇਡਦੇ ਆ ਜੋ ਮਿਲਦਾ ਪਾ ਦਿੰਦੇ ਏ ਟੂ ਜੈਡ ਨਾ ਦੀ ਗਾਰ ਵੂਰ ਜੋ ਆਂਦਾ ਪਾ ਦਿੰਦੇ ਐ।
ਉਹ ਏਦਾ ਸੂਗ ਨਹੀਂ ਮੰਨਦੇ ਹੈਗੇ ਕਿ ਹਾਂ ਇਹ ਚੀਜ਼ ਗੰਦੀ ਹੈ ਜੇ ਕਿੱਦਾਂ ਬਸ ਉਹਨਾਂ ਨੇ ਤਾਂ।
ਹਾਂਜੀ ਹਾਂਜੀ ਭਰਿਆ ਵੀ ਸਾਲ ਨੂੰ ਵੀ ਚਾਹ ਹੁੰਦਾ ਅਸੀਂ ਖੇਡੀਏ।
ਹਾਂਜੀ ਹਾਂ, ਬਸ ਹੁਣ ਤਿਉਹਾਰ ਸ਼ੁਰੂ ਹੋ ਜਾਣੇ ਆ ਜੁਲਾਈ ਅਗਸਤ ਤੋਂ ਚਲੋ ਫੇਰ ਬਸ ਤਿਉਹਾਰ ਹੀ ਤਿਉਹਾਰ ਫੇਰ ਇਹ ਸਾਲ ਵੀ ਏਦਾਂ ਹੀ ਲੰਘ ਜਾਣਾ।
ਦੀਵਾਲੀ ਦੁ, ਦੀਵਾਲੀ ਦਾ ਸਭ ਤੋਂ ਅੱਛਾ ਮਜ਼ਾ ਆਉਂਦਾ ਪਟਾਕੇ ਚਲਾਉਣ ਦਾ ਮੈਨੂੰ।
ਅਜੇ ਤੋਂ ਹੀ ਚਲਾਉਨੇ ਨੇ ਪੱਟਾਕੇ
ਹਾਂਜੀ ਮੈਂ ਸਾਰੇ ਚਲਾ ਲੈਦੀ ਹਾਂ, ੲ ਟੂ ਜੇ਼ਡ। ਨਹੀਂ ਮੈਂ ਸਾਰੇ ਚਲਾ ਲੈਦੀ ਹਾਂ, ਏ ਟੂਰ ਮੈਂ ਫੇਵਰੇਟ ਤਉਹਾਰ ਜ਼ਿਆਦਾ ਦੀਵਾਲੀ ਏ।
ਆਹ ਤੁਸੀਂ ਫੇਰ ਪਟਾਕੇ ਚਲਾਉਦੇ ਨਾ ਤਾਂ ਕਰਕੇ ਤੁਹਾਨੂੰ, ਮੈਨੂੰ ਤਾਂ ਬੜੇਆ ਡਰ ਲੱਗਦਾ। ਮੇਰੇ ਭਰਾ ਉਹਨੇ ਨਾ ਉੱਪਰ ਚੜਨਗੇ ਮਤਲਬ ਸਾਡੇ ਜਿਹੜੇ ਆਲੇ ਦੁਆਲੇ ਦੇ ਸਾਰੇ ਮੁੰਡੇ ਹੁੰਦੇ ਨਾ ਉਹ ਸਾਡੇ ਕੋਠੇ ਦੇ ਚੜ੍ਹ ਜਾਂਦੇ ਨੇ, ਤੇ ਨਾ ਉਹ ਨਾ ਐਡੇ ਵੱਡੇ ਵੱਡੇ ਬੰਬ ਲਿਆਦੇ ਨੇ ਉਹ ਐਵੇਂ ਨੀ ਦੇਖਦੇ ਵੀ ਕਿਸੇ ਦੇ ਵੱਜੂਗਾ। ਉਹ ਨਾ ਮਤਲਬ ਏਦਾਂ ਉਪਰ ਹੀ ਗੇਰੀ ਜਾਂਦੇ ਨੇ ਜਿਹੜੇ ਮੁਰਗੇ ਬੰਬ ਨੀ ਹੁੰਦੇ ਹੈਗੇ। ਉਹਨਾ ਨੂੰ ਹੱਥ ਚ ਫੜ ਕੇ ਨਾ ਇੱਕ ਦੂਜੇ ਦੇ ਉੱਪਰ ਗੇਰਨਗੇ, ਵੀ ਇਹਦਾ ਕਿਹੜਾ ਕੁਛ ਹੋਣਾ ਸਹੀ ਗੱਲ ਹੈ ਪਿਛਲੀ ਵਾਰ ਨਾ ਮਤਲਬ ਨਾ ਮੇਰੀ ਮੰਮਾ ਦਾ ਏਦਾਂ ਹੀ ਹੋਇਆ ਜਿਹੜਾ ਉਹਨਾਂ ਦੇ ਵਿੱਚ ਪੱਥਰ ਜੇ ਨਹੀ ਹੁੰਦੇ ਛੋਟੇ ਛੋਟੇ, ਤੇ ਨਾ ਸਾਡੇ ਗੁਆਂਢੀ ਉਹ ਚਲਾਉਂਦੇ ਪਏ ਸੀ ਆਤਿਸ਼ਬਾਜ਼ੀ ਚਲਾਉਂਦੇ ਪਏ ਸੀ ਉਹਦੇ ਵਿੱਚੋਂ ਨਾ ਪੱਥਰ ਨਿਕਲ ਕੇ ਨਾ ਮੇਰੀ ਮੰਮਾ ਦੇ ਸਿਰ ਤੇ ਵੱਜਿਆ, ਤੇ ਨਾ ਉੱਥੇ ਇੰਨਾ ਖੂਨ ਮ ਅੱਖ ਤੋਂ ਉਪਰਲੀ ਸਾਈਡ ਵੱਜਿਆ ਸੀਗਾ ਤੇ ਏਣਾ ਖੂਨ ਹੀ ਖੂਨ ਹੋ ਗਿਆ ਫਿਰ ਰਾਤ ਨੂੰ ਡਾਕਟਰ ਨੂੰ ਦਿਖਾਯਾ, ਔ ਕਹਿੰਦੇ ਊਣਾ ਸੁ਼
ਹਾਂ ਉਹ ਤੇ ਹੈ ਈ ਆ, ਫਿਰ ਤੁਹਾਨੂੰ ਪਤਾ ਅੱਖ ਏ ਵੀ ਨਾਜ਼ੁਕ ਚੀਜ਼ ਏ।
ਹੋਰ ਬੜਾ ਡਰ ਲੱਗਦਾ ਮੈਨੂੰ ਤੇ, ਏਦਾਂ ਬੜੇ ਬੜੇ ਪਟਾਕੇਿਆਂ ਤੋਂ ਡਰ ਲੱਗਦਾ ਉਂਝ ਨਾਰ ਨੂਰ ਤੇ ਚਲਾ ਲੈ ਪੈਰਾਸ਼ੂਟ ਚਲਾ ਚੜ੍ਹਾ ਲੈਂਦੇ ਆ। ਚਲੋ ਵਧੀਆ ਚਲਾਉਣਾ ਚਾਹੀਦਾ ਡਰ ਦੂਰ ਹੋ ਜਾਂਦਾ।
ਪਰ ਨਾ ਫੇਰ ਹੋਲੇ ਹਲੇ ਪਾਪਾ ਨੇ ਪਹਿਲੇ ਮਾਰਕੀਟ ਜਾਣਾ ਸ਼ੁਰੂ ਕੀਤਾ। ਪਟਾਕੇ ਦੀ ਦੁਕਾਨ ਦੇਖੀਆਂ, ਫਿਰ ਹਲੇ ਹੋਲੇ ਫਰੈਂਡਾਂ ਨੂੰ ਦੇਖ ਕੇ ਚਲਾਣੇ ਆ ਗਏ ਹੁਣ ਤਾਂ ਮੈਂ ਜੇੜੇ ਮਰਜ਼ੀ ਦੇ ਦੋ, ਬਟਵਾਰੇ ਹੁੰਦੇ ਏ, ਹੁਣ ਤੂੰ ਏ ਣੇ ਮੈ ਏ ਚਲਾਣੇ, ਏ ਤੇਰੇ, ਏ ਮੇਰੇ ਤੇ ਮੇਰੇ ਹਥ ਨਾ ਲਗਾਈ ਪਟਾ
ਹਾਂ ਸਹੀ ਗੱਲ ਹੈ, ਮਤਲਬ ਹੁੰਦਾ ਵੀ ਇੱਕ ਤੇ ਇੱਕ ਤਰੀਕੇ ਨਾਲ ਅਪ ਡਰ ਦੂਰ ਹੋ ਜਾਂਦਾ, ਜਦੋਂ ਆਪਾਂ ਇੱਦਾਂ ਦਾ ਕੁੱਛ ਕਰਦੇ ਹਾਂ।
ਹਾਂਜੀ ਹਾਂਜੀ।
ਹੈਨਾ, ਤੇ ਇੱਕ ਬਸ ਨਾ ਮੇਰਾ ਸ਼ੁਰੂ ਤੋਂ ਹੋਆ ਸੁਪਨਾ ਜਿਹੜੀ ਉਹ ਉਪਰੋਂ ਲੋਂਂਗ ਜੰਪ ਨੀ ਮਾਰਦੇ ਹੈਗੇ, ਕਿ ਨਾ ਇੱਕ ਵਾਰ ਉਹ ਮਾਰਨੀ ਆ ਕਿਉਂਕਿ ਉਹਦੇ ਵਿੱਚ ਜਿਆਦਾ ਬੰਦਾ ਜਿਊਗਾ ਜਾਂ ਮਰੂਗਾ ਉਹ ਤਾਂ ਉਹਦੀ ਸੇਫਟੀ ਹੈ, ਤੇ ਉਹ ਮੈਨੇ ਸ਼ੁਰੂ ਤਾਂ ਮੈਂ ਕਿਹਾ ਚਲੋ ਕਰਕੇ ਤਾਂ ਦੇਖਣੀ ਆ ਵੀ ਕਿੱਦਾਂ ਦੀ ਹੁੰਦੀ ਆ, ਕਿੱਦਾਂ ਦੀ ਨਹੀਂ ਹੁੰਦੀ, ਐਕਸਪੀਰੀਅੰਸ ਜਾ ਤਾਂ ਲੈਣਾ ਹੀ ਆ।
ਹਾਂਜੀ।
ਹੋਰ ਤੁਸੀਂ ਦੱਸੋ ਆਪਣੀ ਕੋਈ ਹੋਬੀ ਹੂਬੀ।
ਕੁਕਿੰਗ ਕਰਨ ਦੀ ਹੈ ਕਿ ਮੈਂ ਕੁਕਿੰਗ ਕਰ ਰਲਾ ਬਸ।
ਬਸ ਨਹੀਂ ਪਸੰਦ ਐ ਖਾਣਾ ਬਨਾਨਾ
ਹਾਂ ਮੈਨੂੰ ਖਾਨਾ ਹਾਂ ਨਹੀਂ ਮੈਨੂੰ ਖਾਨਾ ਬਨਾਨਾ ਣਾ ਉਹ ਵੀ ਨਵੀਂ ਨਵੀਂ ਡਿਸ਼ਾਂ ਹੋ ਗਈਆਂ ਨਾ ਉਹ ਬਨਾਨੀ ਪਸੰਦ ਨੇ।
ਠੀਕ ਏ ਠੀਕ ਐ।
ਜੀ ਨਹੀਂ ਰੋਟੀ ਤਾਂ
ਨਹੀਂ ਮੈਂ ਮਤਲਬ ਮੈਨੂੰ ਸਿਰਫ ਬਸ ਚਾਹ ਬਨਾਨੀ ਆਂਦੀ ਐ ਰੋਟੀ ਗੋਲ ਬਣਾ ਲੈਂਦੀ ਆ ਹੋਰ ਮੈਨੂੰ ਕੁਛ ਨੀ ਆਂਦਾ ਮੇਰੇ ਘਰ ਦੇ ਮੈਨੂੰ ਰੋਜ਼ ਗਾਲਾ ਦਿੰਦੇ ਆ ਬਣਾ ਲਾ ਸਿੱਖ ਲੈ ਕੁਛ ਸਿੱਖ ਲੈ ਕੁਛ ਹਾਂ ਮੇ ਮਤਲਬ ਮੇਰੀ ਸਿਸਟਰ ਵੀ ਸਭ ਕੁਛ ਕਰ ਲੈਂਦੀ ਐ ਬਸ ਮੈਂ ਹੀ ਨੀ ਕਰਦੀ ਹੈਗੀ ਬਸ ਮੇਰੇ ਘੋਲ ਜੀ ਆਨਂਦੀ ਆ ਵੀ ਯਾਰ ਗਰਮੀ ਚ ਮੇਰੇ ਤੋਂ ਕੁਛ ਨੀ ਹੁੰਦਾ ਹੈਗਾ। ਮੈਂ ਸੈਂਟਰ ਵਾਲੀ ਆਂ ਮੇਰੇ ਤੋਂ ਇੱਕ ਛੋਟਾ ਮੇਰਾ ਭਰਾ।
ਮੇਰੀ ਛੋਟੀ ਭੈਨ ਹੈ ਨਾ ਮੇਰੀ ਮੰਮਾ ਨੇ ਕੰਮ ਵੰਡੇ ਦੇ ਸੀ ਪਤਾ ਇੱਕ ਮੇਰੀ ਮੰਮਾ ਰੋਟੀ ਬਨਾਂਦੀ ਸੀ ਮੈਂ ਸਫਾਈਆਂ ਕਰਦੀ ਸੀ ਮੇਰੀ ਭੈਨ ਸੀਰਫ ਭਾਂਡੇ ਮਾਂਜ ਦੀ ਸੀ।
ਅੱਛਾ ਜਥ ਤੁਹੀ ਵੱਡੇ ੳ?
ਹਾਂਜੀ ਮੈਂ ਵੱਡੀ ਹਾਂ। ਹਾਂ ਫਿਰ ਮੇਰਾ ਭਰਾ ਆ ਨਹੀ ਮੇਰੀ ਭੈਨ ਇੱਕ ਭੈਨ ਭਰਾ ਜੁੜਵਾ ਏ ਨਾ। ਮੈਂ ਵੱਡੀ ਆ ਫੇਰ ਮੇਰੀ ਭੈਨ ਭਰਾਆ ਫੇਰ ਮੇਰੇ ਛੋਟਾ ਭਰਾ ਇੱਕ ਹੋਰ ਐ।
ਠੀਕ ਏ ਠੀਕ ਐ। ਉਹੀ ਤਾਂ ਗੱਲ ਏ ਨਾ ਮਤਲਬ ਨਹੀਂ ਮੇਰੀ ਮੰਮੀ ਪਰ ਕਹਿੰਦੀ ਆ ਵੀ ਨਾ ਵੀ ਹਮੇਸ਼ਾ ਵੀ ਤੇਰੀ ਭੈਨ ਵੀ ਵੱਡੀ ਉਹ ਕਰਦੀ ਰਹਿੰਦੀ ਵੀ ਤੂੰ ਵੀ ਕਰ ਲੈ ਕਰ ਕੁਛ। ਪਰ ਮੈਂ ਕਰਦੀਓ ਨੀ ਹੈਗੀ ਮੈਂ ਕਿਹਾ ਕੋਈ ਨਾ ਕਰ ਲਾਂਗੇ ਅੱਗੇ ਜਾ ਕੇ ਇਹੀ ਕੰਮ ਕਰਨਾ ਜਦੋਂ ਸਹੋਰੇ ਘਰ ਚੱਲ ਗਏ ਮੈਂ ਕਿਹਾ ਹਾਂ ਸਹੀ ਗੱਲ ਏ ਕਿਉਂਕਿ ਦੇਖੋ ਐਵੇਂ ਤਾਂ ਹੈ ਨੀ ਵੀ ਆਪਾਂ ਨੂੰ ਰਾਣੀਆਂ ਬਣਾ ਕੇ ਰੱਖਣਗੇ। ਉੱਥੇ ਜਾ ਕੇ ਵੀ ਝਾੜੂ ਪੋਚੇ ਹੀ ਕਰਨਾ ਆਪਾਂ ਨੇ।
ਹਾਂਜੀ ਉਹ ਤਾਂ ਹੈ ਜੋ ਆਪਨੇ ਮਾਂ ਬਾਪ ਦੇ ਘਰ ਬੰਦਾ ਕਰ ਲੈਂਦਾ ਨਾ ਉਹ ਸੋਹਰੇ ਘਰ ਜਾ ਕੇ ਨੀ
ਹੋਰ ਸਹੀ ਗੱਲ ਹੈ ਜੀ ਚੰਗਾ ਤੇ ਇੱਥੇ ਹੀ ਐਸ਼ਾ ਲੁੱਟਲੋ ਜਿਹੜੀਆਂ ਮਿਲਦੀਆਂ ਨੇ ਹੋਰ ਤਾਂ ਕਿਤੇ ਮਿਲਦੀਆਂ ਨੇ।
ਕਿਧਰੇ ਵੀ ਬਸ ਵਧੀਆ ਮੇਰਾ ਭਰਾ ਏ ਨਾ ਤੇ ਨਾ ਉਹਨੂੰ ਬੜਾ ਸ਼ੌਕ ਦੀਵਾਰ ਤੇ ਨਾ ਮੁੱਕੇ ਮਾਰਨ ਅਤੇ ਇੱਕ ਮੇਰਾ ਵੱਡਾ ਭਰਾ ਇੱਕ ਛੋਟਾ ਭਰਾ ਏ ਛੋਟੇ ਭਰਾ ਨੂੰ ਬ੍ੜਾ ਸ਼ੌਕ ਦੀਵਾਰ ਮੁੱਕ ਮਾਰਨ ਦਾ ਸਾਡੇ ਘਰ ਕੋਈ ਵੀ ਆਉਂਦਾ ਹੈ ਨਾ ਕੋਈ ਵੀ ਗੈਸਟ ਇਹ ਕੋਈ ਵੀ ਆਜੇ ਮੇਰਾ ਵੱਡਾ ਭਰਾ ਕਹਿੰਦਾ ਦੇਖੋ ਇਹਨੇ ਕਿੰਨੀ ਤਾਕਤ ਦੀਵਾਰ ਚ ਮੁੱਕੇ ਮਾਰੇਗਾ
ਕਿ ਤੇਰੇ ਹੱਥ ਨੀ ਦੁਖਦੇ
ਓ ਉਹਨੂੰ ਬੜਾ ਹੋ ਜਾਂਦਾ ਫਿਰ ਹਾਂ ਦੇਖ ਤਰੀਫ਼ ਕਰ ਰਿਆ ਮੇਰੀ ਮੇਰਾ ਵੱਡਾ ਭਰਾ ਓ ਜਾਣ-ਜਾਣ ਕੇ ਦੀਵਾਰ ਤੇ ਮੁੱਕੇ ਮਾਰੇ ਗਾ ਜਿਸ ਦਿਨ ਲੱਗ ਗੀ ਨਾ ਪਤਾ ਉਸ ਦਿਨ ਲੱਗ ਦੀਵਾਰ
ਚਲੋ ਠੀਕ ਐ ਓਕੇ
ਹਾਂਜੀ ਠੀਕ ਐ ਠੀਕਐ ਓਕੇ ਸਤਿ ਸ਼੍ਰੀ ਕਾਲ, ਤੁਹਾਡੀ ਨਾਲ ਗੱਲ ਕਰਕੇ ਬੜਾ ਅੱਛਾ ਲੱਗਾ।